ਹੈਲੋ।
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ,
ਕੀ ਹਾਲ ਚਾਲ ਜੀ?
ਵਧੀਆ
ਹੋਰ ਕੀ ਕਰਦੇ ਤੇ।
ਕੁਛ ਵੀ ਨਹੀਂ ਹੋਏ, ਬੂਟੇ ਬਾਟੇ ਵੇਖਣ ਨੇ ਬਾਹਰ।
ਅੱਛਾ ਅੱਛਾ, ਕੀ -ਕੀ ਲਾਇਆ ਤੁਸੀਂ ਬੂਟਿਆਂ ਦੇ ਵਿੱਚ
ਜਾਮੁਣ, ਅੰਬ
ਅੱਛਾ,
ਅਨਾਰ, ਮੌਸੰਮੀ।
ਅੱਛਾ ਹੋਰ
ਹੋਰ ਨਿੰਬੂ, ਅੰਬ
ਤੁਆਡਾ ਤੇ ਲੱਗਦਾ ਸਾਰਾ ਫਰੂਟ ਤੇ ਆ ਸਬਜ਼ੀਆਂ ਸੁਬਜ਼ੀਆਂ ਘਰਦੀਆਂ ਈ ਏ ਸਾਰੀਆਂ। ਖੇਤੀਬਾੜੀ ਦਾ ਕੰਮ ਕਰਦੇ ਓ।
ਖੇਤੀਬਾੜੀ ਨਾਲ ਓਵਰਟਾਈਮ ਦੇ ਵਿੱਚ ਖੇਤੀਬਾੜੀ ਕਰੀਦੀ ਏ।
ਠੀਕ ਐ।
ਹੂੰ।
ਹੋਰ ਬੱਚੇ ਚਲੇ ਗਏ ਸਕੂਲ।
ਹਾਂ, ਚਲੇਗੇ ਦੋਵੇਂ।
ਠੀਕ ਐ, ਹੋਰ ਗੁੜੀਆ ਕੇੜੀ ਕਲਾਸ ਚ ਪੜਦੀ ਏ।
ਕੁੜੀਆ ਪੜਦੀ ਐ ਫਸਟ ਕਲਾਸ ਦੇ ਵਿੱਚ
ਤੇ ਬੇਟਾ
ਬੇਟਾ ਟੈੈਂਨਥ ਦੇ ਵਿੱਚ ਪੜਦਾ।
ਅੱਛਾ-ਅੱਛਾ, ਹਾਂ ਠੀਕ ਐ, ਹੋਰ ਸੁਣਾਓ?
ਵਦੀਆ
ਠੀਕ ਠਾਕ
ਵਦੀਆ-ਵਦੀਆ।
ਪਾਣੀ ਪੀ ਲਿਆ।
ਚਾਹ ਪਾਣੀ ਬਸ ਲੱਗੇ ਥੋੜੀ ਦੇਰ ਤੱਕ ਚਾਹ ਪਾਣੀ ਪੀਣ।
ਠੀਕ ਐ ਜੀ। ਹੋਰ, ਵਾਤਾਵਰਨ ਨੂੰ ਲੈ ਕੇ ਸਰ ਕੀ ਕੈਣਾ ਚਾਓਗੇ।
ਵਾਤਾਵਰਨ ਠੀਕ ਏ, ਓਸ ਤਰਾ ਵੈਸੇ ਗਰਮੀ ਏ ਬਟ ਅੱਜ ਥੋੜਾ ਜਿਆ ਮੌਸਮ ਠੀਕ ਐ ਵਦੀਆ।
ਨਈ ਜਿੱਦਾਂ ਪ੍ਰਦੂਸ਼ਣ ਨੂੰ ਲੈ ਕੇ ਕੋਈ ਟਿੱਪਣੀ ਦੇਣਾ ਚਾਓਗੇ।
ਪ੍ਰਦੂਸ਼ਣ, ਪ੍ਰਦੂਸ਼ਣ ਤੇ ਕਾਫੀ ਜੈਦਾ ਹੈਗਾ।
ਏ ਵੀ ਕੋਈ ਚਾਰ, ਪੰਜ ਲਾਈਨਾਂ ਦੱਸੋ ਪ੍ਰਦੂਸ਼ਣ ਦੇ ਬਾਰੇ ਚ। ਕੀ ਤੁਆਡੇ ਕੀ ਵਿਚਾਰ ਨੇ
ਵਿਚਾਰ ਕੀ ਕਰ ਸਕਦੇ ਓ, ਕੰਟਰੋਲ ਇਨੂੰ ਨਈ ਕਰ ਸਕਦੇ ਅਪਾਂ ਆਪਾਂ ਇਸ ਚੀਜ਼ ਨੂੰ ਕੰਟਰੋਲ ਨੀ ਕਰ ਸਕਦੇ ਕਿਉਂਕਿ ਹਰ ਘਰ ਦੇ ਵਿੱਚ ਜਿੰਨੇ ਅਪਣਾ ਮੈਂਬਰ ਐ ਓਨੀਆਂ ਗੱਡੀਆਂ ਨੇ। ਹਰ ਇੱਕ ਦਾ ਆਪੋ-ਆਪਣਾ ਵੱਖਰਾ-ਵੱਖਰਾ ਜੋਬ ਐ। ਕੀ ਕਰ ਸਕਦੇ ਜੀ ਕੁਛ ਵੀ ਨਈ ਕਰ ਸਕਦੇ।
ਠੀਕ ਐ।
ਅੱਗੇ ਹੁੰਦਾ ਹੀ ਇੱਕ ਸਿੰਗਲ ਪਰਸਨ ਜੋਬ ਕਰਦਾ ਹੁੰਦਾ ਹੀ।
ਹੂੰ।
ਜਿੰਨੇ ਪਰਸਨ ਹੈਗੇ ਉਨੇ ਪਰਸਨ ਜੋਬ ਕਰ ਰੇ ਨਾਈਨਟੀ ਸਿ ਨਾਈਨਟੀ ਫਾਈਵ ਸਮਥਿਂਗ ਪਰਸਨ ਜੇੜੇ ਹੈਗੇ ਆ ਸਾਰੇ ਇਸ ਤਰਾ ਈ ਦੇ ਆ।
ਜੋਬ ਕਰਦੇ ਹਾਂਜੀ। ਓਨੇ ਸਾਧਨ ਵੀ ਵੱਧ ਗਏ ਆ ਜਾਣਾ ਆਉਣਾ ਬੱਚਿਆਂ ਨੇ
ਉਹ ਤੇ ਹੈਗੀ ਜੀ। ਅੱਗੇ ਪਿੱਛੇ ਸਾਈਕਲਾਂ ਦੇ ਸਕੂਲ ਜਾਂਦੇ ਹੁੰਦੇ ਹੁੰਦੇ ਹੁਣ ਸਾਈਕਲਾਂ ਦਾ ਕੰਮ ਖ ਤਮ ਹੁੰਦਾ ਹੁਣ ਬੱਚੇ ਜਾਂਦੇ ਅੱਜ-ਕੱਲ ਐਕਟਿਵਾ, ਸਕੂਟਰ
ਹੂੰ, ਵੈਨ ਵਗੈਰਾ ਲੱਗੀਆਂ ਨੇ।
ਹੂੰ।
ਠੀਕ। ਹੋਰ ਲਾਈਟ ਦਾ ਸੁਣਾਓ, ਕੈਂਦੇ ਲਾਈਟ ਬੜੀ ਪਰੇਸ਼ਾਨ ਕਰ ਰਈ ਐ।
ਲਾਈਟ ਬੌਤ ਜੈਦਾ ਹਰ
ਕੀ ਦਿੱਕਤ ਕੀ ਆ ਰਈ ਲਾਈਟ ਦੇ ਵਿੱਚ
ਦਿੱਕਤ ਕੁਛ ਨਈ ਲਾਈਟ ਯਾ ਤੇ ਵੱਧਦੀ ਘੱਟਦੀ ਏ ਤੇ ਯਾ ਫਿਰ ਕੱਟ ਲੱਗਣ ਡਏ ਨੇ।
ਠੀਕ ਹੈ।
ਹੂੰ,
ਲੋਕੀ ਨਾ, ਮਤਲਬ ਕਈ ਕਹਿ ਦਿੰਦੇ ਤਾਰਾਂ। ਜ਼ਰਾ ਵੀ ਲਾਉਂਦੇ, ਉਹਦੇ ਕਰਕੇ ਵੀ ਥੋੜ੍ਹਾ ਜਿਹਾ ਫ਼ੁਰਕ ਪੈ ਜਾਂਦਾ ਹੈ।
ਭੁੰਨੀਆਂ ਤੇ ਚਲੋ, ਹਜੇ ਤੱਕ ਲੋਕੀ ਹਟੇ ਨੀ, ਫੇਰ ਵੀ। ਛੇ ਸੌ ਯੂਨਿਟ ਫਰੀ ਹੋਣ ਦੇ ਬਾਵਜੂਦ ਵੀ ਰੁਕੀ ਨੇ ਤੇ
ਹੂੰ, ਏਸੀ ਕਰਕੇ ਥੋੜਾ ਜਿਆ। ਜ਼ਿਆਦਾ ਹੋ ਜਾਂਦਾ ਨਾ, ਕਿ ਏ ਸੀ ਲੱਗਦਾ।
ਏ ਸੀ ਤਾਂ ਹੁਣ ਤੁਹਾਨੂੰ ਪਤਾ, ਘਰ ਘਰ ਏ ਸੀ ਹੋਣਾ।
ਹੈਲੋ,
ਤੁਸੀਂ ਕੀ ਕਰ ਰਹੇ ਸੀ।
ਕੁਛ ਨੀ, ਕੱਪੜੇ ਧੋਤੇ ਹੀ ਤੇ ਉਹ ਤੈਅ ਕਰ ਰਹੇ ਹੋ।
ਹੂੰ ਹੂੰ,
ਹਾਂਜੀ ਮੈਂ ਕੇਹਾ ਚਲੋ, ਗੱਲ ਹੀ ਕਰ ਲਈਏ।
ਨਹੀਂ ਨਹੀ, ਵਧੀਆ ਸਭ ਵਧੀਆ। ਅਸੀਂ ਤੇ ਬਸ ਬਾਹਰ ਬੈਠੇ ਆਂ, ਗੱਡੀ ਇਨੀ ਦੇ ਵਿਚ, ਸਾਰਾ ਗ੍ਰੀਸ ਹੀ ਗ੍ਰੀਸ ਹੈਗਾ।
ਤੇ ਘੁੰਮਣ ਨੀ ਗਏ, ਕਿਤੇ ਬੱਚਿਆਂ ਨੂੰ ਲੈ ਕੇ ਛੁੱਟੀਆਂ ਚ।
ਨਹੀਂ, ਇਸ ਵਾਰ ਨਹੀਂ ਕਿਤੇ ਗਏ।
ਅੱਛਾ ਅੱਛਾ।
ਇਸ ਵਾਰ ਘਰੇ ਹੀ ਰਹੇ, ਗਰਮੀ ਬਹੁਤ ਸੀਗੀ।
ਹਾਂਜੀ ਹਾਂਜੀ ਉਹ ਤੇ ਹੈ। ਗਰਮੀ ਤੇ ਬੁਰਾ ਹਾਲ ਕੀਤਾ ਹੈ, ਬੱਚੇ ਨਾਲ ਹੀ ਜਾਣਾ ਵੀ ਔਖਾ ਐ। ਬੱਚੇ ਛੋਟੇ ਹੋਣ, ਭਾਵੇਂ ਵੱਡੇ ਹੋਣ। ਬਾਹਰ ਤੰਗ ਹੀ ਬੜਾ ਕਰਦੇ ਐ, ਆਹ ਲੈਣਾ ਉਹ ਲੈਣਾ। ਫਜ਼ੂਲ ਮਨੀ ਵੇਸਟ ਹੋ ਜਾਂਦੀ ਕਾਫੀ।
ਚਲੋ ਬਾਹਰ ਜੇ ਜਾਣਾ, ਘੁੰਮਣਾ ਫਿਰਨਾ, ਫਿਰ ਪੈਸੇ ਤੇ ਵੇਸਟ ਹੁਂਦੇ ਈ ਐ।
ਹਾਂਜੀ ਹਾਂਜੀ ਹੋਰ
ਠੀਕ ਹੈ।
ਸਿਰਫ ਤੁਸੀਂ ਕਾਹਦਾ ਕੰਮ ਕਰਦੇ ਹੋ, ਸਟਿਚਿੰਗ ਦਾ ਕੇ, ਇੰਬਰਾਇਡਰੀ ਦਾ
ਮੇਰਾ ਮੇਰਾ, ਸੇਲ ਪਰਚੇਜ਼ ਜ ਦਾ ਕੰਮ ਹੈਗਾ।
ਠੀਕ ਐ
ਹੂੰ,
ਕਾਹਦਾ ਸਟੋਕ ਕਰਦੀ ਜੇ।
ਗੱਡੀਆਂ ਸੇਜ ਪਰਚੇਜ਼ ਕਰੀ ਦੀਆਂ।
ਠੀਕ ਹੈ, ਤੇ ਕੀ ਕਿੱਦਾਂ ਮਤਲਬ ਗੱਡੀ ਦੀ ਰੇਟ ਵਗੈਰਾ ਕਿਸ ਦੇ ਅਕੋਰਡਿੰਗ ਹੁੰਦਾ।
ਨਹੀਂ ਰੇਟ ਨਹੀਂ, ਉਹਦੇ ਮਾਡਲ ਤੇ ਡਿਪੈਂਡ ਕਰਦਾ, ਕਿਹੜੇ ਮਾਡਲ ਦੀ ਕਿਹੜੀ ਗੱਡੀ ਆ ਕਿੰਨੇ ਲੈਣੀ ਹੈ। ਲੋਕਲ ਨੰਬਰ, ਬਾਹਰ ਦਾ ਨੰਬਰ ਹਾਂ ਠੀਕ ਆ ਵਧੀਆ
ਹੂ
ਇਹ ਸ
ਵਧੀਆ ਵਧੀਆ ਜੀ ਹੋਰ ਫੈਮਲੀ ਕਿਦਾਂ, ਠੀਕ ਆ ਬੱਚੇ, ਮੰਮੀ ਪਾਪਾ ਤੁਹਾਡੇ ਸਾਰੇ।
ਹੂ ਸਬ ਠੀਕ
ਠੀਕ ਠੀਕ ਹੋਰ ਨਵੀਂ ਤਾਜੀ ਸੁਣਾਓ ਕੋਈ
ਬੱਸ ਟਾਈਮ ਪਾਸ ਹੋ ਗਿਆ
ਹੂ ਹੂ
ਗਰਮੀਂ ਬਹੁੱਤ ਜ਼ਿਆਦਾ
ਹਾਂਜੀ ਹਾਂਜੀ
ਅੱਜ ਥੋੜ੍ਹਾ ਜਿਹਾ ਮੌਸਂਮ ਠੀਕ ਹੈ ਬੈਠੇ ਵਧੀਆ।
ਹਾਂਜੀ
ਹਵਾ ਚੱਲਦੀ ਠੰਡੀ।
ਹਾਂਜੀ, ਹਾਂਜੀ।
ਹਮ
ਸਰ ਪੰਜਾਬ ਦੇ ਵਿੱਚ ਜੇ ਅਗਰ ਕਿਸੇ ਨੇ ਘੁੰਮਣਾ ਹੋਵੇ ਤਾਂ ਤੁਹਾਡੇ ਹਿਸਾਬ ਨਾਲ ਕਿਹੜੀਆਂ ਕਿਹੜੀਆਂ। ਜਗ੍ਹਾ ਹੈਗੀਆਂ ਜਿਹੜੀ ਧਾਰਮਿਕ ਦੇ ਨਾਲ ਵੀ ਰਿਲੇਟਿਡ ਹੋਣ ਤੇ ਜਿੱਥੇ ਬੱਚਿਆਂ ਨੂੰ ਕੁੱਛ ਸਿਖਾਇਆ ਵੀ ਜਾ ਸਕੇ। ਤੇ ਸਾਨੂੰ ਪਤਾ ਵੀ ਲੱਗੇ ਕਿ ਹਾਂ।
ਦੁਰਗਿਆਣਾ ਮੰਦਿਰ ਹੋ ਗਿਆ, ਗੋਲਡਨ ਟੈਂਪਲ ਹੋ ਗਿਆ।
ਹਾਂਜੀ ਦੁਰਗਿਆਣਾ ਮੰਦਿਰ ਦਾ ਸਰ ਕੀ ਇਤਿਹਾਸ ਹੈਗਾ ਜੇ।
ਉਥੋਂ ਦਾ ਇਤਿਹਾਸ ਹੈਗਾ ਉਥੇ ਤੇ ਵੈਸੇ ਦਰਅਸਲ ਜਿਹੜਾ ਮੇਨ ਹੈਗਾ ਵਾ ਲੰਗੂਰ ਬਣਦੇ ਬੱਚੇ ਛੋਟੇ। ਤੇ
ਅੱਛਾ
ਹਮ
ਠੀਕ ਹੈ
ਜਦੋ ਨਵਰਾਤਰੇ ਆਉਂਦੇ ਨਾ ਉਦੋਂ ਬਣਦੇ ਆ। ਤੇ ਉਹ ਸਿਰਫ ਜਿਹੜਾ ਉਹ ਤਿਉਹਾਰ ਜਿਹੜਾ ਹੈਗਾ ਸਿਰਫ। ਇੱਥੇ ਹੀ ਸਿਰਫ਼ ਮਨਾਇਆ ਜਾਂਦਾ ਹੋਰ ਕਿਤੇ ਵੀ ਨਹੀਂ ਉਹ ਮਨਾਇਆ ਜਾਂਦਾ।
ਠੀਕ ਹੈ ਦੁਰਗਿਆਣਾ ਮੰਦਿਰ।
ਦੁਰਗਿਆਣਾ ਮੰਦਿਰ ਦੇ ਵਿੱਚ ਇਥੇ ਬੜੀ ਬੜੀ ਦੂਰੋਂ ਆਂਦੇ ਬੱਚੇ ਲੰਗੂਰ ਬਣਨ ਵਾਸਤੇ।
ਠੀਕ ਹੈ ਹੋਰ ਕਿਹੜੀ ਜਗ੍ਹਾ ਹੈਗੀ ਸਰ ਪੰਜਾਬ ਦੇ ਵਿੱਚ ਇੱਕ ਦੁਰਗਿਆਣਾ ਮੰਦਿਰ? ਠੀਕ ਆ, ਉਹਦਾ ਕੀ ਇਤਿਹਾਸ ਹੈ ਸਰ?
ਗੋਲਡ ਗੋਲਡਨ ਟੈਂਪਲ ਉੱਥੇ ਗੁਰੂਦੁਆਰਾ। ਪਰ ਉਨ੍ਹਾਂ ਨੇ ਖ਼ੁਦ ਬਣਾਇਆ ਹੋਇਆ ਹੈ।
ਠੀਕ ਏ।
ਹੋਰ ਕਿਹੜਾ ਮੰਦਿਰ ਆ, ਤੁਸੀਂ ਇੱਕ ਹੋਰ ਕਹਿ ਰਹੇ ਸੀ?
ਇੱਕ ਰਾਮਦੀਪ ਹੈਗਾ ਰਾਮਦੀਪ ਜਨਮ ਹੈਗਾ।
ਹਾਂਜੀ, ਉਹਦਾ ਕੀ ਇਤਿਹਾਸ ਹੈ ਸਰ?
ਉਹ ਸੀਤਾ ਮਾਤਾ ਦੇ ਨਾਲ ਰਿਲੇਟਿਡ ਹੈਗਾ ਰਾਮ ਜੀ ਦੀ। ਜਿਹੜੀ ਵਾਈਫ ਸੀਗੀ ਨਾ ਸੀਤਾ ਮਾਤਾ ਉਹਨਾਂ ਦੇ ਨਾਲ ਰਲੇਟਿਡ ਹੈਗਾ।
ਅੱਛਾ ਇਹ ਹੈ ਕਿ ਚਲੋ ਘੁੰਮਣ ਫਿਰਨ ਨਾਲੇ ਬੱਚਿਆਂ ਨੂੰ ਇਤਿਹਾਸ ਵੀ ਪਤਾ ਚੱਲਦਾ ਹੈ। ਤੇ ਨਾਲੇ। ਚਿਆਂ ਨੂੰ ਘੁੰਮਾ ਲਿਆਓ ਨਾਲੇ ਬੱਚਿਆਂ ਦਾ ਵੀ ਇੰਜੋਏਮੈਂਟ ਹੋ ਜਾਂਦਾ ਨਾਲੇ ਬੱਚਿਆਂ ਨੂੰ ਪਤਾ ਚੱਲਦਾ ਕਿ ਸਾਡੇ ਧਰਮ ਦੇ ਵਿੱਚ ਕਿੱਦਾਂ- ਕਿੱਦਾਂ ਗੁਰੂਆਂ ਨੇ ਪ੍ਰਾਪਤੀਆਂ ਕੀਤੀਆਂ ਹਨਾ।
ਹਮ
ਪਰਮਾਤਮਾ ਨੇ ਠੀਕ ਆ। ਹੋਰ ਕਿਹੜੀ ਜਗ੍ਹਾ ਸਰ ਤੁਹਾਡੇ ਇੱਥੇ ਘੁੰਮਣ ਨੂੰ?
ਉਰ ਕਾਫ਼ੀ ਆ ਬੋਡਰ ਲਾ ਲਓ। ਇੰਡੀਆ ਦਾ ਬਾਰਡਰ ਜਿਹੜਾ ਉਹ ਵੀ ਇੱਥੇ ਪੈਂ ਜਾਂਦਾ ਪਾਕਿਸਤਾਨ ਇੰਡੀਆ ਦਾ ਬਾਰਡਰ।
ਠੀਕ ਹੈ ਸਰ ਹੋਰ?
ਬਸ ਇਹੀ ਦੋ ਤਿੰਨ ਚੀਜ਼ਾਂ ਹੈਗੀਆਂ ਜਿਹੜੀਆਂ ਮਸ਼ਹੂਰ ਹੈਗੀਆਂ। ਬਾਕੀ ਕਿ ਉਸ ਸਾਰਾ ਘੁੰਮਣ ਨੂੰ ਬਥੇਰਾ ਕੁਛ ਹੈਗਾ ਅੰਮ੍ਰਿਤਸਰ ਖਾਣ ਪੀਣ ਨੂੰ ਬਹੁਤ ਕੁਛ ਹੈਗਾ।
ਠੀਕ ਹੈ ਇੱਕ ਸਰ ਤੁਹਾਡੇ ਮਾਡਲ ਟਾਊਨ ਮੰਦਿਰ ਵੀ ਹੈਗਾ ਨਾ ਮਾਤਾ ਜੀ ਦਾ।
ਹਾਂ ਉਹ ਵੀ ਹੈ।
ਉਹਨਾਂ ਦਾ ਕੀ ਇਤਿਹਾਸ ਹੈ।
ਉਹ ਪੁਰਾਣੇ ਟਾਈਮ ਦੇ ਵਿੱਚ ਮਾਤਾ ਜੀ ਹੁੰਦੇ ਸੀਗੇ ਉਹ ਉੱਥੇ ਬੈਠੇ ਹੁੰਦੇ ਸੀਗੇ ਉੱਥੇ ਕੀਰਤਨ ਵਗੈਰਾ ਚੱਲਦਾ ਸੀਗਾ ਬ ਉਹੀ ਬਸ ਕਾਫੀ ਫਿਰ ਉਹ ਬਣ ਗਿਆ ਫੇਮਸ ਹੋ ਗਿਆ। ਫਿਰ ਕਾਫੀ
ਠੀਕ ਹੈ ਸਰ।
ਹਮ
ਚਲੋ ਅਛੀ ਗੱਲ ਆ ਇਹ ਹੈ ਕਿ ਚਲੋ ਜਗ੍ਹਾ ਤੇ ਬਹੁਤ ਨੇ ਇੱਕ ਮੰਨੂੰ ਇੱਕ ਮੈਨੂੰ ਲੱਗਦਾ ਕਿਲ੍ਹਾ ਵੀ ਖੁੱਲਿਆ ਹੋਇਆ ਤੁਹਾਡੇ ਇੱਧਰ ਦੁਰਗਿਆਨਾ ਮੰਦਿਰ ਵਾਲੀ ਸਾਈਡ ਤੇ।
ਹਾਂ ਗੋਬਿੰਦਗੜ੍ਹ ਕਿਲਾ
ਹਨਾ
ਹਮ
ਕਹਿੰਦੇ ਉਹ ਵੀ ਅੱਛਾ ਹੈ ਵੇਖਣ ਵਾਲਾ
ਆਹ ਟੂਰਿਸਟ ਹੋ ਗਏ ਆ।
ਅੱਛਾ- ਅੱਛਾ।
ਬਾਕੀ ਤਾਂ ਕਾਫੀ ਟੂਰਿਸਟ ਆਉਂਦੇ ਉੱਥੇ
ਹਮ ਹੈਲੋ
ਹੈਲੋ।
ਹਾਂਜੀ- ਹਾਂਜੀ ਹੋਰ ਸੁਣਾਓ ਸਰ ਠੀਕ ਠਾਕ।
ਹਾਂ ਹਾਂ ਵਧੀਆ।
ਹਾਂਜੀ। ਸਰ ਸਟੱਡੀ ਦੀ ਜੇ ਗੱਲ ਕਰੀ ਜਾਈਏ ਤੇ ਕੀ ਲੱਗਦਾ ਕਿ ਕਿਹੜੀ ਸਟੱਡੀ ਬੱਚਿਆਂ ਨੂੰ ਕਿਸ ਲਾਈਨ ਦੇ ਵਿੱਚ ਪਾਉਣਾ ਚਾਹੀਦਾ ਹੈ ਜੀ।
ਸ ਕਿਸੇ ਵੀ ਲਾਈਨ ਚ ਪਾਓ ਬੱਚੇ ਨੂੰ ਸਟੱਡੀ
ਚਾਹੀਦਾ ਇਸ ਤੋਂ ਬਾਅਦ ਮੈਡੀਕਲ, ਨੋਨ ਮੈਡੀਕਲ ਇਸ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਠੀਕ ਹੈ।
ਹਮ
ਫੇਰ ਉਸ ਤੋਂ ਬਾਅਦ
ਫੇਿਰ ਉਸ ਤੋਂ ਬਾਅਦ ਬਸ ਗੱਡੀਆਂ ਆ ਜਾ ਰਹੀਆਂ ਨੇ
ਠੀਕ ਹੈ।
ਹ ਮ
ਚਲੋ ਠੀਕ ਹੈ ਸਰ ਬਹੁਤ- ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡਾ ਦਿਨ ਸ਼ੁਕਰਵੇ ਧੰਨਵਾਦ ਜੀ ਸ਼ਾਮ ਨੂੰ ਕਰਾਂ